ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭੈਣ ਜੀ।
ਬਹੁਤ ਵਧੀਆ ਮੇਰਾ ਠੀਕ-ਠਾਕ ਤੁਸੀਂ ਦੱਸੋ ਠੀਕ ਔ? ਕਿਓਂ?
ਹਾਂਜੀ ਹਾਂਜੀ ਮੈਂ ਵਧੀਆ, ਬਹੁਤ ਵਧੀਆ।
ਚਲੋ, ਆ ਅੱਜ ਯਾਦ ਕੀਤਾ ਤੁਸੀਂ! ਹੈਂ।
ਹੋਰ ਤੁਸੀਂ ਤਾਂ ਯਾਦ ਕਰਦੇ ਨਹੀਂ ਮੈਨੂੰ ਮੈਂ ਕਿਹਾ ਚਲੋ ਮੈਂ ਯਾਦ ਕਰਨਾ
ਨਈਂ ਨਈਂ ਚੰਗਾ ਕੀਤਾ ਜੇ ਹੋਰ ਕੀ ਐ ਦੇਖੋ ਹੁਣ ਇੱਕ ਯਾਦ ਕੀਤਾ ਤੇ ਮੈਨੂੰ ਵੀ ਖੁਸ਼ੀ ਹੋਈ ਐ, ਕਿਉਂ ਬਈ!
ਹਾਂਜੀ ਹਾਂਜੀ। ਤੇ ਮੈਨੂੰ ਲੱਗਦਾ ਪਿਆ ਤੁਆਡੀ ਆਵਾਜ਼ ਤੋਂ ਬੜੇ ਖੁਸ਼ ਹੋ ਤੁਸੀਂ ਚਲੋ ਜੀ, ਮੈਨੂੰ ਵੀ ਅੱਛਾ ਲੱਗਾ ਤੁਸੀਂ ਮੈਨੂੰ ਯਾਦ ਕਰਕੇ
ਹਾਂਜੀ, ਹਾਂਜੀ, ਯਾਦ ਤੇ ਕਰੀ ਦਾ ਬਸ ਟਾਈਮ ਈ ਨੀਂ ਲਗ
ਹਾਂ ਤੇ ਤੁਸੀਂ ਜਾਂਦੇ ਨਈਓ ਛੁੱਟੀਆਂ ਚ
ਨਈਂ ਛੁੱਟੀਆਂ ਚ ਕਿੱਥੇ ਜਾਣਾ ਦੱਸੋ ਪੇਕੇ ਸਾਡੇ ਲੋਕਲ ਈ ਨੇ।
ਅੱਛਾ, ਅੱਛਾ ਤੇ ਲੋਕਲ ਨੇ ਭਾਵੇਂ ਤੁਹਾਡਾ ਮਨ ਤੇ ਕਰਦਾ ਹੀ ਹੋਏਗਾ ਵੀ ਤਰਾ
ਹਾਂ ਨਹੀਂ ਨਹੀਂ ਬਸ ਚਲੇ ਜਾਇਦਾ ਬੱਚੇ ਚਲੇ ਜਾਂਦੇ ਨੇ ਦੇਖੋ, ਰਾਤ ਰਹਿਣਾ ਮੁਸ਼ਕਿਲ ਹੋ ਜਾਂਦਾ ਐ ਹੈਲੋ। ਹਾਂ ਹਾਂਜੀ ਤੁਹਾਡੀ ਵਾਜ ਨਾ ਬੰਦ ਹੋਗੀ ਸੀ।
ਬਰੇਕ ਹੋ ਗਈ ਹੋਣੀ ਹਾਂਜੀ, ਕੋਈ-ਕੋਈ ਨੈਟਵਰਕ ਇਸ਼ੂ ਹੁੰਦੈ ਨਾ ਕਈ ਵਰੀ। ਹਾਂ, ਤੁਹਾਡੇ ਮੌਸਮ ਵਧੀਆ ਹੋਇਆ ਦਾ ਹੋਣਾ।
ਹਾਂ, ਮੌਸਮ ਬੋਤ ਵਧੀਆ ਹੋਇਆ ਦਾ ਏ, ਇਧਰ ਤੇ। ਤੇ ਬਾਰਿਸ਼ ਈ ਹੋਈ ਏ ਹੁਣੇ ਥੋੜੀ ਜਿਹੀ। ਫਿਰ ਬੰਦ ਹੋ ਗਈ ਬਟ ਹਾ ੜਾ ਵ
ਹੂੰ, ਨਈ ਜੀ ਨਈ। ਇੱਥੇ ਤੇ ਇੰਨੀ ਗਰਮੀ ਏ ਨਾ ਹੂੰ, ਚਿਲਚਿਲਾਤੀ ਧੁੱਪ ਜਿਵੇਂ ਕਹਿ ਲਓ, ਹੈਨਾ।
ਔ ਹੋ ਬੜਾ ਬੱਚੇ ਚਾਰੇ ਚ ਵੇਖੋ ਬੰਦਿਆਂ ਨੇ ਕੰਮ ਕੁਮ ਤੇ ਜਾਣਾ ਕਿੰਨਾ ਮੁਸ਼
ਬੜਾ ਮੁਸ਼ਕਿਲ ਆਉਂਦੈ ਹੋਰ ਕੀ, ਬੱਚੇ ਵਿਚਾਰੇ ਨਿਕਲ ਨਹੀਂ ਨਹੀਂ ਬਾਹਰ ਅਸੀਂ ਆਪੇ ਹੀ ਨਹੀਂ ਬਾਹਰ ਨਹੀਂ ਚਲਦੇ ਕਿਉਂਕਿ ਗਰਮੀ ਏਨੀ। ਉਹਨਾਂ ਨੂੰ ਤੇ ਜਾਣਾ ਈ ਜਾਣੈ ਪਰ ਇੰਨਾਂ ਹੁੰਦਾ ਕਿ ਲੌ ਸਵੇਰ ਦੇ ਟੈਮ ਨਾ ਥੋੜਾ ਘੱਟ
ਜੀ ਹਾਂਜੀ। ਸਈ ਔ ਤੇ ਗੱਲ ਬਿਲਕੁਲ ਸਈ। ਹਾਂਜੀ, ਅੱਛਾ-ਅੱਛਾ। ਦੂਰ ਈ ਹੋਣੈ ਔ
ਹਾਂਜੀ-ਹਾਂਜੀ ਜੀ ਆਫਿਸ ਦੂਰ ਈ ਐ ਨਾ, ਚਾਰ ਪੰਜ ਕਿਲੋਮੀ ਤੇ ਔਦਾ ਹੈ ਵੇ ਰਸਤਾ। ਦੂਰ ਈ ਆਫ਼ਿਸ ਓਦਾ, ਹਾ ਲੰਚ ਪੈਕ ਕਰ ਦੇਨੀ ਆ ਮੈਂ ਉਨੂੰ, ਹਾ ਲੰਚ ਪੈਕ ਕਰ ਦਿੰਨੀ ਆ ਕਈ ਵਾਰੀ ਕਈ ਵਾਰ ਨਈ ਵੀ ਲੈ ਕੇ ਜਾਂਦਾ। ਅੱਜ ਲੈ ਕੇ ਨੀ ਗਿਆ। ਹਾਂ, ਆਹੋ ਅੱਜ ਲੈ ਕੇ ਨੀ ਗਿਆ ਬਸ। ਅੱਜ ਨਾ ਸਾਡੇ ਹੂੰ ਜਸ ਫਲੈਟ ਚ ਰਹਿੰਨੇ ਆ ਨਾ ਆਪਾਂ। ਤੇ ਫਲੈਟ ਵਿਚ ਥਲੇ ਥੱਲੇ ਦਾ ਫਲੈਟ ਨਾ ਸਾਡੇ ਤੋ ਸੈਕੰਡ ਹੋਰ ਵਾਲਾ ਉਹਨਾਂ ਦੀ ਕੁੜੀ ਹੈਗੀ ਸੀ ਅੱਜ ਉਨੂੰ ਨਾ ਐਕਸਪਾਯਰ ਹੋ ਗਈ ਅਜ ਹਾਂ-ਹਾਂ ਤੇ ਬਸ ਫਿਰ ਅਸੀਂ ਹੈ ਸੀ । ਸਾਲ
ਅੱਛਾ, ਛੋਟੀ ਉਮਰ ਦੀ ਸੀ ਨਾ ਕੋਈ ਦਿੱਕਤ- ਦੁਕਤ ਹੋ ਗਈ ਹੋਣੀ ਐ।
ਬਸ ਉਹ ਤੁਹਾਨੂੰ ਪਤਾ ਜਿਵੇਂ ਅੱਜ ਕੱਲ ਕੁੜੀਆਂ ਨੂੰ ਵਹਿਮ ਹੁੰਦਾ ਵੀ ਅਸੀਂ ਨਾ ਅ ਸਲੀਮ ਰਹੀਏ। ਕਿਨ ਕੁਛ-ਕੁਛ ਜਿਆਦਾ ਹੀ
ਓਹ ਹੋ ਜਿਆਦਾ ਹੀ ਡਾਇਟਿੰਗ ਹੋ ਗਈ।
ਸਾਰੇ ਖਰਾਬ। ਹਾਂ, ਬਹੁਤ ਜਿਆਦਾ ਫੇਰ ਆਪਾਂ ਸਵੇਰੇ ਉੱਥੇ ਚਲੇ ਗਏ ਪਹਿਲੇ, ਹਾਂ। ਬਸ ਉਹ। ਬੇਟਾ ਵੀ ਫਿਰ ਲੇਟ ਹੋ ਗਿਆ, ਉਹ ਵੀ ਗਿਆ ਨਾਲ। ।
ਅੱਛਾ, ਹਾਂ ਵੇਖੋ ਜਾਨਾ ਤੇ ਪੈਂਦਾ ਹੀ ਏ। ਦੇਖਿਆ ਫੇਰ, ਹਾਂਜੀ-ਹਾਂਜੀ।
ਹੈਗਾ ਤੇ
ਹਾਂ ਨਹੀਂ ਘਰਾਂ ਆਲੀ ਗੱਲ ਹੀਂ ਹੁੰਦੀ ਐ ਇੱਕ ਜਿਥ
ਹਾਂ
ਹਾਂ ਆਨਾ ਜਾਨਾ ਹੀ ਪੈਂਦਾ ਐ, ਹਾਂਜੀ-ਹਾਂਜੀ ਹਾਂ ਦੇਖੋ ਸਹੀ ਗੱਲ ਐ ਬਿਲਕੁਲ ਤੁਹਾਡੀ, ਹੋਰ ਸੁਣਾਓ। ਹੋਰ ਬੁਟੀਕ ਦਾ ਕੰਮ ਕਿਵੇਂ ਚੱਲ ਰਿਹਾ? ਤੁਹਾਡਾ।
ਬੁਟੀਕ ਦਾ ਕੰਮ ਬੜਾ ਵਧੀਆ ਚਲਦਾ ਪਿਆ ਇੱਕ ਬੰਦਾ ਹੋਰ ਵਧਾ ਤਾ।
ਅੱਛਾ ਚਲੋ ਵਧੀਆ ਸਗੋ ਕੰਮ ਵੀ ਬੰਦ ਹੋ ਗਿਆ ਹੋਣਾ ਨਾ ਕੁਛ। ਤੁਹਾਡੇ ਤੇ ਸੋਸਾਇਟੀ ਵੀ ਦੇਖੋ ਹਾਈ-ਫਾਈ ਏ।
ਹਾਂ-ਹਾਂ, ਇਸ ਕਰਕੇ।
ਯਾਰ ਯੇ ਅੱਛਾ ਟਾਰਗੇਟ।
ਪਰ ਮੈਨੂੰ ਬੰਦ ਹੀ ਕਰਨਾ ਪੈਨਾ ਐ ਕੰਮ ਕਿਉਂਕਿ ਮੈਂ ਇੰਨਾ ਨੀ ਕਰ ਪਾਂਦੀ। ਤੇ ਹੁਣ ਮੈਨੂੰ ਬੰਦ ਹੀ ਕਰਨਾ ਪੈਣਾ ਹਾਂਜੀ। ਧਿਆਨ ਜੀ ਮੇਰੇ ਬੱਚੇ ਛੋਟੇ ਆ ਨਾ ਤੰਗ ਕਰਦੇ ਨਾ ਫਿਰ ਦੇਖੋ ਕਾਰੀਗਰ ਚ ਰੱਖ ਲਾਂਗੇ ਅਸੀਂ ਹਨਾ ਕਾਰੀ ਗੱਲ ਤਾਂ ਭਾਵੇਂ ਚਾਹ ਵਾ। ਚਲਾਂਗੇ। ਪਰ ਹੁਣ ਦੇਖ।
ਹਾਂ ਦੇਖੋ ਉੱਪਰ ਧਿਆਨ ਤੇ ਕਰਨਾ ਹੀ ਪੈਂਦਾ
ਸਾਰਾ ਚੀਜ਼ ਆਪਾਂ ਕਾਰੀਗਰ ਉਪਰ ਨੀ ਛੱਡ ਸਕਦੇ ਨਾ।
ਹਾਂਜੀ। ਹਾਂਜੀ। ਉਹ ਤੇ ਬਿਲਕੁਲ ਸਹੀ।
ਹਾਂ ਇਸ ਕਰਕੇ ਇਹਨਾਂ ਧਿਆਨ ਮੈਂ ਨਹੀਂ ਦੇ ਆਵਾਂਗੀ
ਹਾਂ ਨਹੀਂ, ਥੋੜਾ ਜਿਹਾ ਵੱਡੇ ਹੋ ਜਾਣ ਬੱਚੇ ਫਿਰ ਤੇ ਬੰਦਾ ਠੀਕ ਰਹਿੰਦਾ ਨਹੀਂ ਚਲੋ ਧੀਰੇ ਤੇ ਥੋੜਾ ਘਟਾ ਦੋ ਫਿਰ ਵਧਾ ਲੈਣਾ ਹੋਰ ਕੀ ਹ ਹਾਂਜੀ।ਹਾਂਜੀ।ਔਰ ਪਲੈਨ ਨਹੀਂ ਬਣਿਆ ਹਾਂਜੀ ਹਾਂਜੀ ਰੋਟੀ ਖਾ ਲਈ ਹ ਰਾਜਮਾ
ਵਾਹ ਜੀ ਵਾਹ ਰਾਜਮਾ ਤੁਹਾਡੇ ਫੈਮਲੀ ਤੇ ਮੈਨੂੰ ਲੱਗਦਾ।
ਤੇ ਖੁਸ਼ ਹੋਏ ਖਾਂਦੇ ਨੇ ਹਾਂ ਬੜੇ ਦਿਨ ਦਿਖਾ ਰਹੇ ਸੀ ਤੇ ਮੈਂ ਕਿਹਾ ਚਲੋ ਅੱਜ ਬਣਾ ਹੀ ਲਈਏ।
ਅੱਛਾ ਅੱਛਾ
ਨਾਸ਼ਤਾ ਬਣਾਇਆ ਪਹਿਲੇ ਨਾਸਤੇ ਚ ਬਰੈਡ ਬਣਾਏ ਸੀ।
ਅੱਛਾ-ਅੱਛਾ, ਵਾਹ ਜੀ ਵਾਹ।
ਹਾਂਜੀ।ਹਾਂਜੀ।
ਤੁਸੀਂ ਮੈਨੂੰ ਉਹਦੀ ਰੈਸਪੀ ਜਰੂਰ ਦੱਸਣਾ ਨਾ ਬਣਾਏ ਸੀ ਨਾ ਆਲੂ ਦੇ ਬਹੁਤ ਟੇਸਟੀ ਤੁਸੀ ਬੋਲਿਆ ਸੀ ਯੂਮਮੀ।
ਹਾਂ ਬਸ ਸਾਰੇ ਖੁਸ਼ ਹੁੰਦੇ ਨੇ ਦੀਦੀ ਵੀ ਆਏ ਸੀ ਨਾ ਸਾਡੇ ਪਿੱਛੇ ਤੇ ਉਹ ਵੀ ਬੜੇ ਖੁਸ਼ ਸਨ ਉਹਨਾਂ ਨੇ ਸਪੈਸ਼ਲ ਕਿਹਾ ਕਿ ਕੀ ਤੁਸੀਂ ਨਾ ਬਣਾ ਦੇ ਨਾਨ। ਆਲੂ ਵਾਲੇ ਤੇ ਸਪੈਸ਼ਲ ਬਣਾਏ ਸੀ। ਬੜੇ ਖੁਸ਼ ਹੋ ਕੇ ਹਾਂ ਦੋ, ਚਾਰ ਬੰਦੇ ਨਾਲ ਆਏ ਸੀ ਉਹਨਾਂ ਦੇ ਨਾ ਹਾਂਜੀ ਫਿਰ ਉਹ ਵੀ ਖਾ ਕੇ ਗਏ। ਬੜਾ ਮਤਲਬ ਉਹਨਾਂ ਨੇ। ਬੜਾ ਮਤਲਬ ਸੁਣਾਇਆ ਮਤਲਬ ਹਾਂ।
ਆ ਨਹੀਂ ਚੀਜ਼ ਵੇਖੋ ਜਿਹੜਾ ਖਾਏਗਾ ਤੇ
ਜੀ, ਹਾਂਜੀ, ਹਾਂ ਦੇਖੋ ਬਣਾਉਣ ਵਾਲੇ ਦਾ ਵੀ ਫੇਰ ਮਨ ਖੁਸ਼ ਹੋਨ
ਹਾਂ, ਸਹੀ ਗੱਲ ਐ। ਬਨਾਨ ਵਾਲਾ ਇਨੀ ਮਿਹਨਤ ਨਾਲ ਬਨਾਏਗਾ। ਕੋਈ ਰਿਸਪੋਂਸ ਨਹੀਂ ਆਏਗਾ ਕਿ ਉਹਦਾ ਮਨ ਨਹੀਂ
ਮਨ ਹੋ ਜਾਂਦੈ ਹੈਨਾ। ਬਿਲਕੁਲ ਸਈ ਗੱਲ ਏ। ਹੋਰ ਸੁਣਾਓ ਦਸਾਂਗੀ ਕੋਈ ਨਈ। ਤੁਸੀਂ ਲਗਾਓਗੇ ਚੱਕਰ, ਪਹਿਲੇ ਮੈਂ ਤੁਹਾਨੂੰ ਖਿਲਾਵਾਂਗੀ
ਅੱਛਾ ਅੱਛਾ ਕੋਈ ਨੀ ਅੱਛਾ ਹੋਰ ਅੱਜਕੱਲ ਹੋਰ ਕੀ ਬਣਾ ਰਹੇ ਹੋ।
ਆ ਬਸ ਕੁਝ ਨਹੀਂ ਆਪਣਾ ਲੱਗੇ ਦੇ ਆ ਕੰਮ। ਲਈ ਬਸ ਆਪਣਾ ਥੋੜਾ ਬਹੁਤੇ ਕੱਪੜੇ ਆਏ ਦੇ ਸੀਗੇ ਆਪਣੇ ਫੇਰ ਲੈ ਕੇ ਆਈ।
ਅੱਛਾ ਅੱਛਾ,
ਭਾਬੀ ਹੈਗੇ ਨਾ ਉਹ ਵੀ ਦੇ ਗਏ ਸ ਤੇ ਮੈਨੂੰ ਹਾਂ ਉਹ ਕਹਿਤੇ ਸਿਲ ਦੇ ਨਾ ਮੇਰੇ ਸੂਟ ਤੇ ਉਹ ਸੀਨੇ ਨੇ ਬਸ। ਫੈਬਰਿਕ ਲੈ ਕੇ ਹਾਂਜੀ ਹਾਂਜੀ ਫੈਬਰਿਕ ਲੈ ਕੇ ਆ ਫੈਬਰਿਕ ਆ ਲੋਕਲ ਮਾਰਕੀਟ ਤੋਂ ਲੈ ਕੇ। ਹੈਂਡ ਵਰਕ ਫੈਬਰਿਕ ਲੈ ਗੇ ਕਹਿ ਰਹੇ ਸੀ ਮੈਂ ਉਹ ਕਲੀਆਂ ਆਲੀ ਡਰੈਸ ਬਣਾਣੀ ਏ। ਤੇ ਥੋੜਾ ਜੇਹਾ ਮੈਨੂੰ ਥੋੜੀ ਜਿਹੀ ਦਿੱਕਤ ਹੋ ਰਹੀ ਸੀ ਮੈਂ ਕਿਹਾ ਮੇਜਰਮੈਂਟ ਦੀ। ਕਿੰਨੇ ਮੀਟਰ ਕਪੜਾ ਪੜਾ ਚਾਹੀਦਾ ਮੇਰੇ ਕੋਲ ਪੁੱਛ ਰਹੇ ਸੀ ਮੈਂ ਕਿਹਾ ਚਲੋ ਵੱਡੇ ਦੀਦੀ ਕੋਲ ਪੁੱਛਾਂਗੀ। ਤੇ ਉਹ ਤੁਹਾਡਾ ਅੱਜ ਫੋਨ ਆ ਹੀ ਗਿਆ ਹਾਂਜੀ ਹਾਂਜੀ ਤੇ ਉਹ ਕਲੀਆਂ ਦੇ
ਫੈਬਰਿਕ ਮਤਲਬ ਕਿੰਨੀ ਕਲੀਆਂ ਵਾਲਾ ਪਾਨਾ।
ਹਾਂ ਆਈਡੀਆ ਕਲੀਆਂ ਜਿਸ ਤਰ੍ਹਾਂ ਤੁਸੀਂ ਇਹ ਲਾ ਲਓ ਕਮਰ ਕਿੰਨੀ ਹੈਗੀ ਹ ਕੁੜੀ ਦੀ ਬੱਤੀ ਕਮਰ ਦੀ ਕੁੜੀ ਦੀ ਨਾ।
ਅੱਛਾ।
ਹਾਂਜੀ ਉਹਦੇ ਹਿਸਾਬ ਨਾਲ ਕਲੀਆਂ ਕਿੰਨੀਆਂ ਪੈਣਗੀਆਂ ਥੋੜੀ ਜਿਹੀ ਪਹਿਲੇ ਸੀ। ਤਾਂ ਸੀ ਮੈਂ ਹੁਣ ਕਾਫੀ ਟਾਈਮ ਹੋ ਗਿਆ ਸੀਤਾ ਨਹੀਂ।
ਅੱਛਾ ਅੱਛਾ ਅੱਛਾ ਅੱਛਾ ਹਾਂ ਤੁਸੀਂ ਇਹ ਪਾ ਦੋ। ਚਾਰ-ਚਾਰ ਕਲੀਆਂ ਦੀ ਬਣਾ ਦੋ ਕਿੰਨੀਆਂ ਸੋਹਲਾ ਕਲੀਆਂ।
ਅੱਛਾ
ਹੈਨਾ। ਹੇਨਾ, ਚਾਰ-ਚਾਰ ਇੰਚ ਦੀ ਉੱਪਰੋਂ ਤੇ ਲਵੋ ਤੇ ਸੋਲ੍ਹਾ ਕੱਲੀਆਂ ਬਣਾ ਲਓ
ਅੱਛਾ-ਅੱਛਾ, ਅੱਛਾ-ਅੱਛਾ, ਅੱਛਾ-ਅੱਛਾ ਹਾਂ ਤੇ ਫੈਬਰਿਕ ਕਿੰਨਾ ਚਾਹੀਦਾ ਉਹਦੇ ਚ
ਉਹ ਤੇ ਆਪਣੇ ਅਕੋਰਡਿੰਗ ਹੀ ਲੋਗੇ ਨਾ।
ਹਾਂਜੀ-ਹਾਂਜੀ, ਓ ਤੇ ਛੇ ਮੀਟਰ ਫੈਬਰਿਕ ਲੈ ਗਿਆ। ਠੀਕ ਹੈ-ਠੀਕ ਹੈ ਠੀਕ, ਅੱਛਾ ਹਾਂਜੀ ਕੀ ਕਹਿ ਰਹੇ ਹੋ
ਕਲੀਆਂ ਨੋਰਮਲ ਹੀ ਬਣਾਓਗੇ ਜਾਂ ਵਿਚ ਕੁਝ ਪਾਓਗੇ
ਹਾਂ, ਨਹੀਂ ਪਾਈਪਿੰਗ ਕਹਿ ਰਹੇ ਨੇ ਪਰ ਨਾ ਹੈਂਡ ਵਰਕ ਹੈ ਗਾ ਥੋੜਾ ਜਿਹਾ ਦਿੱਕਤ ਹੋ ਰਹੀ ਹੈ ਕਿ ਸੇਹਦ ਕਿਉਂਕਿ ਜੇ ਕੋਈ ਹੈਲਪ ਹਾਂਜੀ ਹਾਂਜੀ ਤੇ ਤਾਂ ਹੀ ਮੈਂ ਕਿਹਾ ਸੀ ਆ ਮੈਂ ਉਹਨੂੰ ਮਨਾ ਕੀਤਾ ਕਿ ਤੁਸੀਂ ਨਾ ਏ ਮਤਲਬ ਪਾਈਪਿੰਗ ਵਗੈਰਾ ਮਤ ਲਗਵਾਓ।
ਹੁ।
ਜੇ ਤੁਸੀਂ ਓਦੀ ਸੀਨਾ ਮਾਰਨੀ ਪਹਿਲੇ ਓ ਪੈਰ ਸਾਰੇ ਨਾ ਪਹ ਹਥੋੜੀ ਨਾਲ ਤੋੜਨਾ ਪੈਂਦਾ ਦੇਖੋ ਜਿਹੜਾ ਹਾਂਜੀ ਜੀ ਹਾਂਜੀ ਫਿਰ ਸਿਲਾਈ ਲੱਗਦੀ ਹ ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਹੈ ਤੇ ਇੱਕ ਤੇ ਨਾ ਫਿਰ, ਫਿਰ ਹਾਂਜੀ ਇਨੀ ਮਿਹਨਤ ਵੀ ਕਰਾਂ। ਤੇ ਫਿਰ ਉਹ ਅਗਲੇ ਡਰੈੱਸ ਚ ਫਿਨਿਸ਼ਿੰਗ ਵੀ ਨੀ- ਨਾ ਏ ਤੇ ਫਿਰ ਮਨ ਵੀ ਹਾਂ ਕਿਉਂਕਿ ਅਸੀਂ ਪਹਿਲੇ ਸਲਾ । ਕੀ ਐਵੇਂ ਬਣੇਗੀ ਹਾਂਜ ਹਾਂਜੀ ਹਾਂ ਮੈਂ
ਤੇ ਮੇਰੇ ਹਿਸਾਬ ਨਾਲ ਹੈਂਡ ਵਰਕ ਹ ਨਾ ਤੇ ਇਹਨੂੰ ਸਿੱਧਾ ਹੀ ਬਣਾਓ ਸ਼ੇਪ ਦੇ ਦੋ ਕੱਲੀ ਹ ਇਹ ਸੇ਼ਪ ਦੇ ਦੋ ਜੇ ਤੁਸੀਂ ਕਿਉਂਕਿ ਹੈਂਡ ਵਰਕ ਖਰਾਬ ਹੋ ਜਾਂਦਾ
ਹਾਂਜੀ ਹਾਂ ਜੋ ਨਾ ਥੋੜਾ ਨਾ ਪਤਾ ਕੀ ਨਹੀਂ ਉ ਨਾਂ ਜ਼ਿਦ ਲਗਾ ਦੀ ਹੈਂਡ ਉਹ ਕਲੀਆਂ ਵਾਲਾ ਬਣ ਦੇ ਕਿਉਂਕਿ ਚਲੋ ਫਿਰ ਕੋਈ ਨਹੀਂ ਤੁਸੀਂ ਕਹਿ ਰਹੇ ਤੇ ਮੈਂ ਵੀ ਉਹਨੂੰ ਕਹਿ ਵੇਖਾਗੇ ਕਿਉਂਕਿ ਤੁਹਾਡੀ ਗੱਲ ਵੀ ਸਹੀ ਏ।
ਹੈਂਡ ਵਰਕ ਇਸ ਨਾ ਬੜਾ ਏਕ ਤਾਂ ਕੜਾਈ ਹੁੰਦੀ ਹੈ ਬੜੀ ਖ਼ਰਾਬ ਹੋ ਜਾਂਦੀ ਐ ਹਾਂ ਮਜ਼ਾ ਨੀ ਆਂਦਾ ਯਾ ਤਾਂ, ਯਾ ਤਾਂ ਕਲੀਆਂ ਬਣੀਆਂ ਹੋਣ ਹੈਂਡ ਵਰਕ ਦੀਆਂ ਹਨਾ, ਬੱਸ ਓ ਕਲੀਆਂ ਨੂੰ ਸਟਿੱਚ ਕਰਲੋ ਓ ਓਸ ਓਸ ਹਿਸਾਬ ਦਾ ਵਰਕ
ਹਾਂ, ਹਾਂਜੀ ਹਾਂਜੀ, ਫੇਰ ਮੈਂ ਓਹਨੂੰ ਕਵਾਂਗੀ ਨਾ ਫੇਰ ਅਗਰ ਤੁਸੀਂ ਕਲੀਆਂ ਆਲਾ ਬਣਵਾਣਾ ਤੁਸੀਂ ਪਲੇਨ ਫੈਬਰਿਕ ਲੈਨਾ ਮੈਂ ਉਹਦੇ ਕਲੀਆਂ ਆਲਾ ਬਣਵਾ ਦੇਆਗੀ ਹਾਂਜੀ, ਤੇ ਜੇ ਓ ਹੈਂਡਵਰਕ ਦਾ ਲਿਆਏ ਨੇ ਹਾਂਜੀ ਹਾਂਜੀ, ਇਹਦਾ ਮੈਂ ਵੇ ਹਾਂਜੀ ਏ ਸ਼ੇਪ ਜਾਂ ਅੰਬਰੇਲਾ ਸ਼ੇਪ ਚ ਕੱਟ ਦਾਂਗੀ
ਹਾਂ, ਤੁਸੀਂ ਅੰਬਰੇਲਾ ਸ਼ੇਪ ਚ ਕੱਟ ਸਕਦੇ ਓ ਇਹਨੂੰ ਅਧਰਵਾਈਸ ਉਂਜ ਕੱਟ ਸਕਦੇ ਓ ਤੁਸੀਂ ਉਪਰੋ ਦੀ ਸਿੱਧਾ ਰੱਖੋ ਥੱਲੋ ਪੂਰਾ ਘੇਰ ਰੱਖਦੋ ਜਿੰਨਾ ਹੈਗਾ ਵੇ ਚੌੜਾਈ, ਤੇ ਉਹਦੀ ਸ਼ੇਪ ਦੇਦੋ
ਚੱਲੋ, ਤੁਸੀਂ ਵੈਸੇ ਤੁਹਾਡਾ ਲੱਗੇਗਾ ਚੱਕਰ
ਦੇਖੋ, ਸ਼ਾਇਦ ਬਣ ਵੀ ਸਕਦਾ ਐ ਨਾ ਅਜੇ ਤਾਂ ਕੋਈ ਹੈ ਨੀ ਵੈਸੇ ਹਾਂ ਸ਼ਾਇਦ ਪੰਜ ਦਾ ਪ੍ਰੋਗਰਾਮ, ਜੇ ਮੇਰਾ ਪ੍ਰੋਗਰਾਮ ਬਣ ਗਿਆ, ਹਾਂ ਹਾਂ, ਫੇਰ ਮੈਂ ਆਜਾਵਾਂਗੀ ਮੈਨੂੰ ਤੁਸੀਂ ਕੌਲ ਕਰ ਦਿਆ ਜੇ
ਹਨ ਹਾਂ ਕੋਈ ਨੀ ਏਹੀਓ ਮੈਨੂੰ ਪਤਾ ਲਗਾ ਹਾਂ
ਲੋਕੇਸ਼ਨ ਸੈਂਡ ਕਰ ਦਿਆ ਜੇ ਮੈਨੂੰ, ਹਾਂਜੀ ਹਾਂਜੀ, ਫੇਰ ਮੇਰਾ ਇਸ ਤ੍ਰਾਂਹ ਹੋਏਗਾ ਨਾ ਕਿਉਂਕਿ ਮੈਂ ਦੂਰੋ ਦੀ ਆਨੇ ਫੇਰ ਮੇਰਾ ਬ੍ਰੇਕਫਾਸਟ, ਲੰ
ਹਾਂਜੀ ਜੀ ਕੋਈ ਨੀ ਤੁਸੀਂ ਕੋਈ ਹਾਂ ਨਹੀਂ ਏਥੇ ਕਰਨਾ ਸਭ ਕੁਝ, ਕੋਈ ਦਿੱਕਤ ਦੀ ਗੱਲ
ਅਗਰ ਦੇ ਇਕ ਦਿਨ ਵਿੱਚੋ ਹੋ ਗਿਆ ਤਿਆਰ ਨਹੀਂ ਤਾਂ ਫੇਰ ਕੀ ਪਤਾ ਇਕ ਨਾਈਟ ਵੀ ਰੁਕਣਾ ਪਏ ਫੇਰ ਮੈਨੂੰ ਡਿਨਰ ਦੀ ਵੀ ਤਿਆਰੀ ਕਰ ਲਿਆ ਜੇ
ਹਾਂਜੀ ਹਾਂਜੀ ਕੋਈ ਗੱਲ ਨੀ ਤੁਸੀਂ ਟੈਨਸ਼ਨ ਕਿਉਂ ਲੈਂਦੇ ਓ ਦੇਖੋ ਤੁਹਾਡਾ ਆਪਣਾ ਹੀ ਘਰ ਏ ਕਿਓ ਬਈ, ਹਾਂ, ਹਾਂਜੀ ਹਾਂਜੀ ਹਾਂਜੀ ਚਲੋ ਠੀਕ, ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ